ਗੱਲ ਭੈਣ ਜੀ ਹੋਰ ਸੁਣਾਓ ਹਾਂਜੀ ਮੈਂ ਤੇ ਠੀਕ ਆਾਂ ਭੈਣ ਜ ਤੁਸੀਂ ਸੁਣਾਓ ਸਭ ਠੀਕ ਠਾਕ
ਹਾਂਜੀ ਸਭ ਠੀਕ ਨੇ
ਹੋਰ ਸੁਣਾਓ ਕਿੱਦਾਂ ਯਾਦ ਕੀਤਾ ਅੱਜ ਤੁਸੀਂ ਮੈਨੂੰ
ਬਸ ਮੈਂ ਤੁਹਾਡੇ ਕੋਲੋਂ ਨਾ ਇੱਕ ਗੱਲ ਪੁੱਛਣੀ ਸੀ ਤੁਸੀਂ ਸ਼ੋਪਿੰਗ ਕਿਹੜੀ ਪ੍ਰੈਫਰ ਕਰਦੇ ਹੋ ਓਨਲਾਈਨ ਕਰਦੇ ਹੋ ਕਿ ਫਲਾਈਨ ਕਰਦੇ ਹੋ
ਭੈਣਜੀ ਮੈਂ ਤੇ ਦੋਨੋ ਹੀ ਕਰ ਲੈਂਦੀ ਹਾਂ ਜਦੋਂ ਮੈਨੂੰ ਹੁੰਦਾ ਕਿ ਮੈਂ ਪਾ ਕੇ ਦੇਖ ਕੇ ਲਵਾਂ ਕਈ ਵਾਰ ਮਨ ਕਰਦਾ ਕਿ ਪਾ ਕੇ ਦੇਖ ਕੇ ਲਵਾਂ ਤੇ ਮੈਂ ਤੇ ਫੇਰ ਮੇਰੇ ਨਾਲ ਮੋਲ ਹੈਗਾ ਇੱਕ ਸੁਵਿਧਾ ਮੋਲ ਮੈਂ ਉੱਥੇ ਚਲੀ ਜਾਂਦੀ ਹਾਂ ਹਾਂ ਉੱਥੇ ਨਾ ਪੰਦਰਾਂ ਅਗਸਤ ਤੇ ਛੱਬੀ ਜਨਵਰੀ ਇਹ ਇਹਦੇ ਪੰਦਰਾਂ ਦਿਨ ਪਹਿਲੇ ਤੋਂ ਨਾ ਫਿਫਟੀ ਪਰਸੈਂਟ ਔਫ ਲੱਗ ਜਾਂਦਾ ਜੇ ਤੇ ਭੈਣ ਜੀ ਮੈਂ ਫਿਰ ਜਦੋਂ ਔਫ ਹੁੰਦਾ ਇਹਹਿਲੇ ਮਹੀਨੇ ਹੁੰਦੇ ਨੇ ਜਨਵਰੀ ਦਾ ਮਹੀਨਾ ਹੋਵੇ ਜਾਂ ਫਿਰ ਹੋਵੇ ਅਗਸਤ ਦਾ ਮਹੀਨਾ ਤੇ ਮੈਂ ਤੇ ਫਿਰ ਜਾ ਕੇ ਫਲਾਈਨ ਹੀ ਸ਼ੋਪਿੰਗ ਕਰ ਲੈਂਦੀ ਹਾਂ ਤੇ ਵੈਸੇ ਅੱਗੇ ਪਿੱਛੇ ਤੁਹਾਨੂੰ ਪਤਾ ਫਰੈਸ਼ ਹੀ ਸਾਰੇ ਚੀਜ਼ਾਂ ਮਿਲਦੀਆਂ ਮਹਿੰਗੀਆਂ ਮਿਲਦੀਆਂ ਦੋ ਦੋ ਤਿੰਨ ਤਿੰਨ ਹਜ਼ਾਰ ਦੀ ਡਰੈਸ ਮਿਲਦੀ ਏ ਫੇਰ ਉਹ ਨਾ ਲਿੱਤੀ ਜਾਂਦੀ ਫੇਰ ਉਹ ਨਹੀਂੀ ਲਿੱਤੀ ਜਾਂਦੀ ਇਸ ਕਰਕੇ ਅੱਗੇ ਪਿੱਛੇ ਤੇ ਮੈਂ ਫਿਰ ਔਨਲਾਈਨ ਵੇਖ ਲੈਂਦੀ ਹਾਂ ਔਨਲਾਈਨ ਤੁਹਾਨੂੰ ਪਤਾ ਹਰ ਤਰ੍ਹਾਂ ਦਾ ਕੱਪੜਾ ਮਿਲਦਾ
ਓਨਲਾਈਨ ਨਾ ਮੈਂ ਮੰਗਾਈਆਂ ਸੀ ਪਰ ਮੇਰੀ ਉਹ ਵੇਖਿਆ ਕੁਛ ਹੋਰ ਆਇਆ ਕੁਛ ਹੋਰ
ਉਹ ਭੈਣਜੀ ਬ ਕਈ ਬਾਰਾਂਵੇਂ ਹੋ ਜਾਂਦਾ ਪਤਾ ਕੀ ਹੁੰਦਾ ਅਸੀਂ ਅਗਰ ਨਾ ਓਨਲਾਈਨ ਜਿਵੇਂ ਅੱਜ ਕੱਲ੍ਹ ਨਾ ਮੈਂ ਇੰਸਟਾਗ੍ਰਾਮ ਚਲਾਉਾਨਦੇ ਆਾਂ ਤੇ ਇੰਸਟਾਗ੍ਰਾਮ ਤੇ ਨਾ, ਜਿਵੇਂ ਅੱਛੀ-ਅੱਛੀ ਲੇਡੀਜ਼ ਹੁੰਦੀ ਆ ਉਹ ਨਾ ਆਪਣੀ ਔਨਲਾਈਨ ਚੀਜ਼ਾਂ ਵੇਚ ਰਹੀ ਆਉਂਦੀਆਂ ਤੇ ਉਹਨਾਂ ਦੇ ਕੱਪੜੇ ਫੇਿਰ ਹਜ਼ਾਰ ਬਾਰਾਂ ਸੌ ਐਵੇਂ ਐਵੇਂ ਹੁੰਦੇ ਜੇ ਤੇ ਉਹਨਾਂ ਪੂਰਾ ਪਾ ਕੇ ਵਿਖਾਦੀਆਂ ਦੱਸਦੀਆਂ ਇਹ ਕੱਪੜੇ ਹਾਂ ਇਹ ਕੱਪੜੇ ਕੱਪੜਾ ਇਹ ਵਾਲੇ ਇਸ ਇਹ ਤਰ੍ਹਾਂ ਦਾ ਕੱਪੜਾ ਹੈਗਾ ਇਹ ਕੱਪੜੇ ਨੂੰ ਕੁਛ ਨੀ ਹੋਏਗਾ ਤੇ ਪੂਰੀ ਗਰੰਟੀ ਨਾਲ ਕਹਿੰਦੀ ਹੈ ਤੇ ਫਿਰ ਨਾ ਮੈਂ ਉਹਨਾਂ ਕੋਲ ਮੰਗਵਾ ਲੈਂਦੀ ਹਾਂ ਪਹਿਲੇ ਨਾ ਮੈਂ ਮੀਸ਼ੋ ਐਪ ਤੋਂ ਮੰਗਵਾਏ ਸੀ ਤੇ ਮੀਸ਼ੋ ਐਪ ਤੋਂ ਤੇ ਮੇਰਾ ਵੀ ਇਹੀੋ ਹਾਲ ਹੋਇਆ ਜਿਵੇਂ
ਹਾਂ ਮੈਂ ਵੀ, ਮੈਂ ਵੀ ਮੀਸ਼ੋ ਤੋਂ ਈ ਮੰਗਾਏ ਨੇ।
ਹਾਂ ਉੱਥੋਂ ਨਾ ਐਵੇਂ ਹੀ ਹੋਇਆ ਕਿ ਮੈਂ ਦੇਖਿਆ ਕੁਛ ਹੋਰ ਸੀ, ਐਵੇਂ ਘਰ ਲਿਆ ਕੇ ਤੇ ਐਵੇਂ ਲੱਗਿਆ ਉਹ ਐਵੇਂ ਰੇਡੀਮੇਡ ਲੱਗਦਾ ਪਿਆ ਸੀ ਫੋਟੋ ਵੇਖ ਕੇ, ਜੇ ਮੈਂ ਘਰ ਆਇਆ ਤੇ ਵੇਖ ਦੇਖਿਆ ਹੋਇਆ ਲੱਗਦਾ ਜਿਵੇਂ, ਕਿਸੇ ਨੇ ਸੀਤਾ ਹੋਇਆ ਬੱਚੇ ਨੇ ਉਹ ਵੀ, ਟੇਡੀ ਮੇਡੀ ਸਿਲਾਈਆਂ ਵਾਲਾ ਸੀ ਜੇ ਤੇ ਮੈਨੂੰ ਤੇ ਆਹ ਬੜਾ ਹੀ ਗੰਦਾ ਲੱਗਿਆ, ਫਿਰ ਮੈਂ ਉਸ ਤੋਂ ਬਾਅਦ ਮੈਂ ਮੀਸ਼ੋ ਤੇ ਐ ਸ਼ੁਕਰ ਏ, ਰਿਟਰਨ ਹੋ ਗਿਆ, ਮੈਂ ਫਿਰ ਰਿਟਰਨ ਕਰ ਦਿੱਤਾ
ਹਾਂ ਬਸ ਔਨਲਾਈਨ ਚ' ਇਹੀ ਚੀਜ਼ ਵਧੀਆ ਕਿ ਰਿਟਰਨ ਹੋ ਜਾਂਦੀ ਨਾ
ਹਾਂਜੀ- ਹਾਂਜੀ ਜੀ ਇਹ ਗੱਲ ਹੈਗੀ, ਬਸ ਤੁਸੀਂ ਅਗਰ ਕਿਸੀ ਐਪ ਤੋਂ ਸ਼ੋਪਿੰਗ ਕਰੋ, ਫਿਰ ਤੁਹਾਡੀ ਰਿਟਰਨ ਹੋ ਜਾਂਦੀ ਜੇ
ਹਾਂ, ਅਸੀਂ ਨਾ ਇੰਸਟਾਗ੍ਰਾਮ ਤੋਂ ਵੀ ਮੰਗਵਾਏ ਸੀ, ਜਿਵੇਂ ਤੁਸੀਂ ਦੱਸ ਉਹ ਨਾ, ਉਹ ਨਾ, ਕਿਸੇ ਨੇ ਕਿਸੇ ਹੋਰ ਦੀ ਸ਼ੋਪ ਹੈਗੀ ਸੀ, ਹੁਣ ਕਿਸੇ ਨੇ ਫੇਕ ਅਕਾਊਂਟ ਬਣਾ ਕੇ ਨਾ, ਉਸ ਸ਼ੋਪ ਦੀਆਂ ਰੀਲਾਂ ਪਾਈਆਂ ਹੋਈਆਂ ਸੀ ਉਹ ਰੀਲ ਤੋਂ ਵੇਖ ਕੇ ਸਾਨੂੰ ਸੂਟ ਪਸੰਦ ਆਇਆ, ਅਸੀਂ ਮੰਗਵਾ ਲਿੱਤਾ, ਪਸੰਦ ਹੋਰ ਕੋਈ ਉਹ, ਉਹਨਾਂ ਨੇ ਨਾ ਵੱਟਸਐਪ ਤੇ ਲਿਖਿਆ ਸੀ, ਵਟਸਐਪ ਤੇ ਆਰਡਰ ਕਰੋ, ਅਸੀਂ ਵੱਟਸਐਪ ਤੇ ਆਰਡਰ ਪਾਤਾ ਤੇ ਉਹਦੇ ਹਫ਼ਤੇ ਬਾਅਦ ਸਾਨੂੰ ਰਿਸੀਵ ਹੋਇਆ ਤੇ ਕਲਰ ਉਹੀ, ਜਿਹੜਾ ਸਿਲੈਕਟ ਕੀਤਾ ਸੀ, ਪਰ ਸੂਟ ਕੋਈ ਹੋਰ ਹੀ ਆ ਗਿਆ ਅਸੀਂ ਮੰਗਵਾ ਐਮ ਸਾਈਜ਼ ਸੀ, ਆਹ ਐਕਸਲ ਗਿਆ, ਫਿਰ ਉਹ ਸਾਰਾ ਸੂਟ ਖਰਾਬ ਗਿਆ, ਆਪਣੇ ਅਕੋਰਡਿੰਗ ਅਸੀਂ ਠੀਕ ਕਰ ਕਰਕੇ ਲਾਇਆ, ਨਾ ਐਕਸਚੇਂਜ ਦਾ ਓਪਸ਼ਨ
ਹਾਂ, ਬਸ ਆ ਇਹਹੀ ਘਾਟਾ ਹੁੰਦਾ ਜੇ, ਜੇ ਅਸੀਂ ਇੰਸਟਾਗ੍ਰਾਮ ਤੋਂ ਕਿਸੇ ਲੇਡੀ ਕੋਲ ਆਰਡਰ ਕਰੀਏ ਤੇ, ਉਹ ਐਕਸਚੇਂਜ ਨੀ ਕਰਦੀਆਂ ਬਸ, ਤੇ ਇਹ ਵੱਡਾ ਸਾਈਜ ਆ ਜਾਏ ਨਾ ਅਗਰ ਤੇ ਫੇਰ ਇਹ ਅਸੀਂ ਅਲਟਰ ਕਰਾ ਲੈਂਦੇ ਆ, ਪੰਜਾਹ ਸੌ ਰੁਪਇਆ ਲੱਗ ਜਾਂਦਾ ਦਰਜਿਆਣੀ ਨੂੰ ਪੰਜਾਹ ਸੌ ਰੁਪਇਆ ਦੇ ਕੇ, ਅਲਟਰ ਕਰਾ ਲਈਦਾ, ਬਸ ਇਹ ਚੇਂਜ ਨਹੀਂ ਕਰਦੀਆਂ, ਉਹ ਤੇ ਮੈਂ ਨਾ ਪਿੱਛੇ ਦੋ- ਚਾਰ ਵਾਰ ਮੰਗਾਇਆ ਖੈਰ ਮੇਰਾ ਕੱਪੜਾ ਤੇ ਵਧੀਆ ਨਿਕਲਿਆ ਜੇ ਇੰਸਟਾਗ੍ਰਾਮ ਵਾਲੀਆਂ ਤੋਂ, ਇੰਸਟਾਗ੍ਰਾਮ ਵਾਲੀਆਂ ਤੋਂ ਹਾਂਜੀ- ਹਾਂਜੀ ਮੰਗਾਇਆ ਸੀ
ਤਾਂ ਨਾ, ਅਸੀਂ ਫੇਕ ਅਕਾਊਂਟ ਤੋਂ ਕਿਸੇ ਕੋਲ ਮੰਗ ਮੰਗਾ ਲਿੱਤਾ, ਉਹ ਦੇ ਗਿਆ ਕੋਈ, ਉੱਥੇ ਪਿੱਛੇ ਟੈਗ ਮੀਸ਼ੋ ਤੋਂ ਲੱਗਿਆ ਹੋਇਆ ਸੀ, ਸੂਟ ਦੇ ਪਿੱਛੇ, ਹਾਂ ਮਤਲਬ ਉਹ ਮੀਸ਼ੋ ਤੋਂ ਹੀ ਚੱਕ ਕੇ ਉਹ ਦਿੰਦੇ ਪਏ ਸੀ, ਤੇ ਰੀਲ ਕਿਸੇ ਹੋਰ ਦੀ ਪਾਈ ਹੋਈ ਸੀ, ਉਹ ਸੂਟ ਇੰਨਾ ਵਧੀਆ ਲੱਗ ਰਿਹਾ ਸੀ
ਹਾਂ ਬਸ, ਤੁਸੀਂ ਦੇਖੋ ਕਿਵੇਂ- ਕਿਵੇਂ ਦੇ ਫਰੋਡ ਹੋਣ ਲੱਗ ਗਏ
ਹਾਂਜੀ, ਅਸੀਂ ਤੇ ਬਸ ਪਸੰਦ ਆਇਆ, ਤੇ ਕਰ ਲਿੱਤਾ
ਉਹੀ ਉੇ ਗੱਲ ਨਾ, ਜੇ ਬੰਦਾ ਨਾ ਅਲਰਟ ਹੋਇਆ ਅੱਜ- ਕੱਲ੍ਹ ਪਤਾ ਕੀ ਬਕਾਇਦਾ ਉਹ ਨਾ ਜਦੋਂ ਦਿਖਾਉਂਦੀਆਂ, ਨਾ ਇਹ ਸੂਟ ਇਹ ਦੇਖੋ ਇਹ ਅਸੀਂ ਦੇ ਦੂਸਰਿਆ ਹੈ ਇਹ ਦੇਖੋ ਇਹਦਾ ਕੱਪੜਾ ਏਦਾਂ ਹੈਗਾ ਜੇ ਇਹਦੇ 'ਚ ਇਹ ਸਾਈਜ਼ ਹੈਗੇ ਸਾਡੇ ਕੋਲ, ਨਾਲ ਕਹਿੰਦੀਆਂ ਤੁਸੀਂ ਆਰਡਰ ਕਰਨ ਵਾਸਤੇ ਤੇ ਇਸ ਨੰਬਰ ਤੇ ਸਾਨੂੰ ਆਰਡਰ ਕਰੋ, ਉਹ ਜਦ ਮੂੰਹ ਜਿਹੜੀ ਚੀਜ਼ ਬੋਲ ਰਹੀ ਆਉਂਦੇ ਆ ਨਾ ਤੇ ਤੁਸੀਂ ਉਹ ਸੁਣ ਕੇ ਨਾ, ਉਹੀਓ ਤੁਸੀਂ ਨੰਬਰ ਲਿਖ ਲਵੋ, ਉਹਦੇ ਤੇ ਆਰਡਰ ਕਰੋ ਫਿਰ, ਜੇ ਤੁਸੀਂ ਆਰਡਰ ਕਰੋਗੇ ਨਾ ਵਟਸਐਪ ਦੇ ਉੱਤੇ ਉਹਨਾਂ ਦਾ ਫੋਟੋ ਆ ਰਹੀ ਹੋਏਗੀ, ਉਹਨਾਂ ਦੇ ਪੇਜ ਦਾ ਨਾਮ ਆ ਰਿਹਾ ਹੋਏਗਾ ਕਿ ਜਿਵੇਂ ਮੈਂ ਲੱਕੀ ਫੈਸ਼ਨ ਹਾਊਸ ਤੋਂ ਕਰਨੀ ਆ ਸ਼ੋਪਿੰਗ, ਤੇ ਲ ਲੱਕੀ ਫੈਸ਼ਨ ਹਾਊਸ ਦਾ ਨਾਮ ਆ ਰਿਹਾ ਸੀ ਬਕਾਏ ਦਾ, ਜੇ ਮੈਂ ਉਹਨਾਂ ਨੂੰ ਫੋਟੋ ਭੇਜੀ ਨਾ ਜਿਹੜੀ ਸੂਟ ਮੈਂ ਮੰਗਵਾਉਣਾ ਤੇ ਉਹ ਫਟ ਫਟਾਫਟ ਉਹਨਾਂ ਦਾ ਸਾਰਾ ਲਿੰਕ ਆ ਗਿਆ ਵੀ ਇਹ ਸਾਡਾ ਐਡਰਸ ਸਾਡਾ ਸਭ ਕੁੱਛ ਹੈਗਾ ਥੈਂਕ ਯੂ ਫੋਰ ਸ਼ੋਪਿੰਗ, ਇਹ ਵੀ ਲਿਖ ਦਿੰਦੇ ਨੇ ਯ ਥੈਂਕ ਯੂ ਫੋਰ ਵੋਚਿੰਗ ਅਸ ਬਸ ਇਹ ਸਭ ਲਿਖ ਕੇ ਭੇਜ ਦਿੰਦੇ ਨਾ ਮਤਲਬ ਲੱਗ ਰਿਹਾ ਕਿ ਹਾਂ ਇਹ ਸਹੀ ਪੇਜ ਤੇ ਮੈਂ ਮੈਸੇਜ ਕੀਤਾ
ਓਥੈਂਟਿਕ ਲੱਗਦਾ ਫਿਰ, ਪਰ ਸਾਡਾ ਐਵੇਂ ਕੁਛ ਕੁਛ ਵੀ ਨੀ ਹੈਗਾ ਸੀ, ਅਸੀਂ ਬਸ ਇੱਕ ਵਾਰ ਗਲਤੀ ਕਰ ਬੈਠਿਆ ਉਸ ਤੋਂ ਬਾਅਦ ਤੇ ਮੈਂ ਇੰਸਟਾਗ੍ਰਾਮ ਤੋਂ ਮੰਗਾਇਆ ਹੀ ਨੀ ਕਦੀ
ਹਾਂ ਨਹੀਂ ਮੈਂ ਨੀ ਮੈਂ ਤੇ ਤਿੰਨ- ਚਾਰ ਵਾਰ ਮੰਗਵਾ ਬੈਠੀ ਹਾਂ, ਖੈ ਮੇਰਾ ਐਕਸਪੀਰੀਅੰਸ ਠੀਕ ਹੈਗਾ ਜੇ ਇੰਸਟਾਬਗ੍ਰਾਮ ਤੋਂ ਮੈਂ ਤੇ ਇੰਸਟਾਗ੍ਰਾਮ ਤੋਂ ਤੁਹਾਨੂੰ ਦੱਸਿਆ ਰਸੋਈ ਦੇ ਭਾਂਡੇ ਵੀ ਮੰਗਵਾਏ ਜ ਮੈਂ ਨਾ ਕਾਫੀ ਵੇਖੇ ਹਾਂਜੀ, ਬੜੇ ਹੀ ਸੋਹਣੇ ਨਾ ਕਪ ਉਤੇ ਨਾ ਡਿਜੀਟਲ ਪ੍ਰਿੰਟ ਹੋਇਆ ਹੋਇਆ ਸੀ ਜੇ ਥੱਲੇ ਪਲੇਟ ਵੀ ਹੈਗੀ ਸੀ, ਹਾਂਜੀ ਕੱਪ ਪਲੇਟ ਤੇ ਵੈਸੇ ਮੈਂ ਇੱਥੇ ਦੁਕਾਨਾਂ ਤੇ ਵੇਖਦੀ ਸੀ ਆਪਣੇ ਆਸ-ਪਾਸ ਦੀਆਂ, ਤੇ ਦੁਕਾਨਾਂ ਤੇ ਹਜ਼ਾਰ-ਹਜ਼ਾਰ ਰੁਪਏ ਦਾ ਸੈੱਟ ਸੈਟ ਮਿਲਦਾ ਸੀ, ਤੇ ਬੜਾ ਡਿਫਰੈਂਟ ਜਾ ਸੈੱਟ ਹੈਗਾ ਸੀ ਜੇ ਮਤਲਬ ਅਗਰ ਅਸੀਂ ਕਿਸੇ ਨੂੰ ਚਾਹ ਪਿਲਾਈਏ ਨਾ ਉਹਦੇ ਚੋਂ ਬੰਦਾ ਵੀ ਖੁਸ਼ ਹੋ ਜੇ ਤੇ ਪੁੱਛੇ ਤੁਹਾਡੇ ਕੋਲ, ਵੀ ਐ ਤੁਸੀਂ ਕਿੱਥੋਂ ਲਿੱਤਾ। ਐਵੇਂ ਜਿਹਾ ਸੀਗਾ ਉਹ, ਤੇ ਮੈਂ ਓਨਲਾਈਨ ਵੇਖਿਆ ਤੇ ਮੈਂ ਫੇਰ ਮੈਂ ਉਹਨਾਂ ਨੂੰ ਵਟਸਐਪ ਕੀਤਾ ਤੇ ਵਟਸਐਪ ਤੇ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਬਈ ਸਾਡੇ ਤੱਕ ਪਹੁੰਚੇਗਾ ਕਿਵੇਂ ਟੁੱਟੇਗਾ ਤੇ ਨਹੀਂ ਜਿਵੇਂ ਹੁਣ ਕੱਚ ਦੀ ਚੀਜ਼ ਏ। ਆਂਦਿਆ-ਆਂਦਿਆ ਟੁੱਟ ਤੇ ਨੀ ਜਾਏਗੀ ਤੇ ਉਹ ਕਹਿੰਦੇ ਨਹੀਂ ਜੀ ਨਹੀਂ ਅਸੀਂ ਥਰਮਾ ਕੋਲ ਦੇ ਵਿੱਚ ਪੂਰੀ ਪੈਕਿੰਗ ਕਰਕੇ ਤੁਹਾਨੂੰ ਬਿਲਕੁਲ ਸਹੀ ਘਰ ਪਹੁੰਚਾਵਾਂਗੇ। ਜੇ ਅਸੀਂ ਸਹੀ ਘਰ ਨਾ ਪਹੁੰਚਾਈ ਤੇ ਸਾਡੇ ਤੁਸੀਂ ਪੈਸੇ ਕੱਟ ਲੈਣਾ। ਤੇ, ਹਾਂਜੀ ਇੰਸਟਾਗ੍ਰਾਮ ਤੋਂ ਮੰਗਵਾਏ ਸੀ ਜੇ। ਭੈਣ ਜੀ, ਤੇ ਹਾਂ ਉਹੀ ਸੀ ਟੈਮ ਆਦੀ ਜੇ ਉਹ ਵਾਲੀ ਲੇਡੀ ਉਹਨਾਂ ਰਸੋਈ ਦੇ ਵੀ ਸਾਰੇ ਭਾਂਡੇ ਵੇਚਦੀ ਏ। ਤੁਸੀਂ ਜੋ ਮਰਜੀ ਲਓ ਨਾਲ ਵਿਚ ਮਿਕਸ ਕੱਪੜੇ ਵੀ ਵੇਚਦੀ ਆ ਬੱਚਿਆਂ ਦੀ ਜਮੈਟਰੀਆਂ, ਟਿਫਨ ਬੋਕਸ ਵਾਟਰ ਬੋਟਲ ਇਹ ਸਭ ਦੀ ਨਾਲ ਹੀ ਵੇਚਦੀ ਜੇ ਮਤਲਬ ਸਾਰੀ ਹਰ ਚੀਜ਼ ਉਹਨੇ ਰੱਖੀ ਹੋਈ ਆਪਣੀ ਦੁਕਾਨ ਵਿੱਚ। ਇਸ ਟਾਈਮ ਉਹਨਾ ਬਹਿ ਜਾਂਦੀ ਏ, ਨਾਲ ਹੀ ਉਹਨੇ ਕੁਰਸੀ ਡਾਈ ਹੋਈ ਕੁਰਸੀ ਤੇ। ਤੇ ਪਿੱਛੋਂ ਉਹਦੀ ਇੱਕ ਕੁੜੀ ਉਹਨੂੰ ਦਿਖਾਦੀ ਰਹਿੰਦੀ ਏ ਵੇਚਦੀ ਰਹਿੰਦੀ ਜੇ ਸਮਾਨ। ਤੇ ਮੈਂ ਉਹਦੇ ਨਾਲ ਪੂਰੀ ਗੱਲ ਕਰ ਲਈ ਵਟਸਐਪ ਤੇ। ਫੋਨ ਤੇ ਵੀ ਉਹ ਕਹਿੰਦੀ ਤੁਸੀਂ ਇਹ ਸਾਡੇ ਅ ਮੇਰੇ ਸਟਾਫ ਨਾਲ ਗੱਲ ਕਰਲੋ, ਉਹਦੇ ਸਟਾਫ ਨਾਲ ਵੀ ਗੱਲ ਕੀ ਤੀ ਮੈਂ, ਹਾਂਜੀ ਤੇ ਉਹਨਾਂ ਨੇ ਨਾ ਉਹ ਕੱਪ ਮੈਨੂੰ ਕੱਪ ਪਲੇਟ ਵੈਸੇ ਤੇ ਹਜ਼ਾਰ ਦਾ ਬਾਜ਼ਾਰ ਵੇਖ ਵੇਖਿਆ ਸੀ ਮੈਂ ਉਹਨਾਂ ਕੋਲ ਮੈਨੂੰ ਨਾ ਚਾਰ ਸੌ ਰੁਪਏ ਦਾ ਮਿਲਿਆ। ਤੇ ਸੌ ਰੁਪਏ ਸ਼ਿਪਿੰਗ ਲੱਗੀ, ਹਾਂ ਸੌ ਰੁਪਏ ਤੇ ਸ਼ਿਪਿੰਗ ਲੱਗੀ।
ਇੱਕ ਸੈਟ ਆਇਆ ਸੀ?
ਹਾਂ ਪੂਰੇ ਛੇ ਕੱਪਾਂ ਦਾ ਸੈਟ ਨੀਚੇ ਛੇ ਪਲੇਟਾਂ ਭੈਣ ਜੀ। ਹਾਂਜੀ ਫੇਰ ਮੈਂ ਤੇ ਮੈਨੂੰ ਤੇ ਬੜਾ ਹੀ ਵਧੀਆ ਲੱਗਿਆ ਸੌ ਰੁਪਏ ਉਹਨਾਂ ਨੇ ਸ਼ੀ ਪਿੰਗ ਲਿੱਤੀ ਵੀ ਸਾਡੇ ਪਚਾਣ ਦਾ ਅਸੀਂ ਸੌ ਰੁਪਇਆ ਲਵਾਂਗੇ। ਮੈਂ ਕਿਹਾ ਚਲੋ ਚਾਰ ਸੌ ਤੇ ਸੌ ਪੰਜ ਸੌ ਪੈ ਗਏ ਮੈਨੂੰ, ਤੇ ਮੈਂ ਉਹ ਮੰਗਵਾ ਲਿਆ ਔਡਰ ਕੀ ਤਾ ਤੇ ਭੈਣ ਜੀ ਬਿਲਕੁਲ ਹਫ਼ਤੇ 'ਚ ਮੇਰੇ ਘਰ ਆ ਗਿਆ ਸੀ ਜੇ ਤੇ ਦਿੱਲੀ ਉਹਦੀ ਹੈਗੀ ਸੀ ਜੋ ਦੁਕਾਨ, ਤੇ ਮੇਰੇ ਘਰ ਆ ਗਿਆ ਹਫ਼ਤੇ ਵਿੱਚ। ਤੇ ਉਹ ਨੇ ਕਿਹਾ ਮੈਨੂੰ ਆਪਣਾ ਅਡਰੈਸ ਸੈਂਡ ਕਰ ਦੋ ਪਿੰਨ ਕੋਡ ਸੈਂਡ ਕਰ ਦੋ ਤੇ ਫੋਨ ਨੰਬਰ ਸੈਂਡ ਕਰ ਦੋ ਮੈਂ ਤੈਨੂੰ ਤਿੰਨੋ ਚੀਜ਼ਾਂ ਲਿਖ ਕੇ ਉਹਨਾਂ ਨੂੰ ਸੈਂਡ ਕਰ ਦਿੱਤੀਆਂ, ਤੇ ਮਿੰਟੀ 'ਚ ਮੇਰੇ ਘਰ ਆ ਗਿਆ ਹਫ਼ਤੇ ਦੇ ਅੰਦਰ-ਅੰਦਰ। ਤੇ ਉਹ ਮੈਂ ਕੱਪ ਜਦੋਂ ਖੋਲੇ ਉਹ ਵਾਕਿਆ ਈ ਥਰਮਾਕੋਲ ਦੀ ਸ਼ੀਟ ਦੇ ਅੰਦਰ ਇੰਨੇ ਸੋਹਣੇ ਪੈਕ ਸੀਗੇ ਕਿ ਟੁੱਟ ਵੀ ਨੀ ਸਕਦੇ ਸੀਗੇ। ਤੇ ਜਦੋਂ ਉਹਦੀ ਪੈਕਿੰਗ ਹਾਂ ਜਦੋਂ ਉਹਦੀ ਪੈਕਿੰਗ ਹੋਈ ਹੋਈ ਸੀ ਪੈਕਿੰਗ ਵੀ ਵੇਖਣ ਵਾਲੀ ਸੀ ਵੀ ਡਬਲ ਟ੍ਰਿਪਲ ਪੈਕਿੰਗ ਕੀਤੀ ਹੋਈ ਸੀ ਗੱਤੇ ਦੀ। ਵੀ ਉਹਨੂੰ ਚੋਟ ਲੱਗੇ ਹੀ ਨਾ ਅੰਦਰ, ਤੇ ਫੇਰ ਮੈਂ ਖੋ ਲਿਆ ਕੱਪ ਮੇਰਾ ਤੇ ਵੇਖ ਕੇ ਮਨ ਖੁਸ਼ ਹੋ ਗਿਆ, ਤੇ ਮਤਲਬ ਮੇਰਾ ਤੇ ਕੱਪਾ ਦਾ ਐਕਸਪੀਰੀਅੰਸ ਵੀ ਵਧੀਆ ਗਿਆ ਹਾਂਜੀ-ਹਾਂਜੀ। ਜੀ, ਤੁਸੀਂ ਲੈਣੇ ਭੈਣਜੀ ਕੋਈ ਨੀ ਤੁਸੀਂ ਮੈਨੂੰ ਦੱਸ ਦੇਣਾ ਮੈਂ ਤੁਹਾਨੂੰ ਔਡਰ ਕਰਕੇ ਮੰਗਵਾ ਦਿਆਂਗੀ ਤੁਹਾਨੂੰ ਫੋਟੋ ਭੇਜਾਂਗੀ ਵੇਖ ਲੈਣਾ ਤੁਸੀਂ।
ਹਾਂਜੀ ਮੈਨੂੰ ਲਿੰਕ ਵੀ ਸ਼ੇਅਰ ਕਰ ਦੇਣਾ ਤੁਸੀਂ ਕਿਹੜੀ ਐਪ ਕਿਹੜੀ ਆਈ ਡੀ ਤੋਂ ਮੰਗਾ
ਹਾਂਜੀ-ਹਾਂਜੀ ਬਿਲਕੁਲ ਮੈਂ ਤੁਹਾਨੂੰ ਉਹ ਵਾਲੀ ਆਈ ਡੀ ਸ਼ੇਅਰ ਕਰ ਦਾਂਗੀ, ਤੁਸੀਂ ਬੇਸ਼ੱਕ ਉਹਦੇ ਕੋਲ ਜਿਹੜਾ ਮਰਜ਼ੀ ਸਮਾਨ ਮੰਗਾਣਾ। ਤੇ ਐ ਬਾਰਾਂਸ਼ ਦਾ ਦਿਨ ਚੱਲਦੇ ਪਏ ਹਾਂਜੀ-ਹਾਂਜੀ ਕੱਪੜਿਆਂ ਵਾਲੀ ਹੈ ਬਾਰਿਸ਼ ਦੇ ਦਿਨ ਚੱਲਦੇ ਪਏ ਨੇ, ਹੁਣ ਮੈਂ ਛੱਤਰੀ ਲੈਣ ਜਾ ਨਾ ਸਕੀ। ਤੇ ਮੈਂ ਤੇ ਛੱਤਰੀ ਵੀ ਔਡਰ ਕਰ ਲਈ ਜੇ ਉਹ ਵੀ ਮੇਰੇ ਦਿਨਾਂ ਚ ਆ ਗਈ ਸੀ ਐਡੀ ਸੋਹਣੀ ਛੱਤਰੀ। ਅੱਜਕੱਲ੍ਹ ਤੁਹਾਨੂੰ ਹਾਂ ਅੱਜਕੱਲ੍ਹ ਤੁਹਾਨੂੰ ਪਤਾ ਛਤਰੀਆਂ ਇੱਕ ਡੱਬੇ ਦੇ ਅੰਦਰ ਪੈਕਿੰਗ ਵਾਲੀ ਚੱਲਦੀਆਂ ਪਈਆਂ। ਐਵੇਂ ਛੋਟੀ ਜਿਹੀ ਲੱਗਦਾ ਜਮੈਟਰੀ ਹੈਗੀ ਹੈ ਜਮੈਟਰੀ, ਆਹ ਹਾਂ ਹਾਂ ਉਹ ਮੇਰੀ ਕੁੜੀ ਮੇਰੇ ਨਾਲ ਵੇਖ ਵੇਖਦੀ ਵੀ ਸੀ ਹਾਂਜੀ-ਹਾਂਜੀ ਉਹ ਕੁੜੀ ਨਾ ਮੇਰੇ ਨਾਲ ਵੇਖਦੀ ਵੀ ਸੀ ਮੈਨੂੰ ਬਈ ਮੈਂ ਕੀ ਕਰਦੀ ਤੇ ਮੈਨ ਕਹਿੰਦੀ ਮੰਮਾ ਇਹ ਮੈਨ ਮੰਗਾਂ ਕੇ ਦਿਓ ਬੱਚੇ ਤੁਹਾਨੂੰ ਪਤਾ ਜਿੱਦ ਕਰਦੇ ਨੇ ਛੋਟੇ ਨੇ ਤੇ ਉਹ ਮੈਨ ਕਹਿੰਦੀ ਮੰਗਾ ਕੇ ਦਿਓ ਮੰਗਾ ਕੇ ਦਿਓ ਤੇ ਮੈਂ ਉਹ ਛੱਤਰੀ ਵੀ ਮੰਗਾ ਕੇ ਦਿੱਤ ਤੇ ਉਹਨੂੰ ਉਹ ਵੀ ਬੜੀ ਸੋਹਣੀ ਆਈ ਜੇ ਤਿੰਨ ਸੌ ਰੁਪਏ ਦੀ ਛੱਤਰੀ ਆਈ ਏ ਹਾਂਜੀ ਤਿੰਨ ਸੌ ਰੁਪਏ ਦੇ ਓਈਓ-ਓਈਓ ਜਨਾਨੀ ਕੋਲ ਜਿਹਦੇ ਕੋਲ ਮੈਂ ਕੱਪ ਮੰਗਾਏ ਸੀ।
ਅੱਛਾ ਹਾ ਬੰਦਾ ਨਾ ਅੱਛਾ ਇੱਕ ਵਾਰ ਵਿਸ਼ਵਾਸ ਹੋ ਜਾਂਦਾ ਬੰਦੇ ਤੇ।
ਹਾਂ ਬਸ ਇਹੀਓ ਗੱਲ ਨਾ ਇੱਕ ਵਾਰ ਜ ਜਿਹਦੇ ਕੋਲ ਤੁਹਾਡਾ ਸਮਾਨ ਘਰ ਪਹੁੰਚ ਗਿਆ ਨਾ ਤੇ ਸਮਝੋ ਤੁਹਾਨੂੰ ਉਹਦੇ ਤੇ ਵਿਸ਼ਵਾਸ ਹੋ ਗਿਆ ਬਸ ਫੇਰ ਮੈਨੂੰ ਉਹਦੇ ਤੇ ਵਿਸ਼ਵਾਸ ਹੋ ਗਿਆ ਤੇ ਮੈਂ ਤੇ ਬਸ ਮਿੰਟਾਂ ਚ ਉਹਦੇ ਕੋਲ ਫੇਰ ਛਤਰੀ ਵੀ ਮੰਗਾ ਲੀ ਤੇ ਹੁਣ ਫੇਰ ਮੈਂ ਓਡਰ ਕੀਤਾ ਹੋਇਆ ਜੇ ਉਹਦੇ ਕੋਲ ਨਾਈਟ ਸੂਟ। ਨਾਈਟ ਸੂਟ ਬੜੇ ਸੋਹਣੇ ਪੰਜ ਪੰਜ ਸੌ ਦੇ ਦੁਕਾਨਂਦੀ ਪੀ ਸੀ ਜੇ ਤੇ ਉਹ ਵੀ ਮੇਰਾ ਆ ਜਾਏਗਾ ਕੱਲ ਪਰਸੋਂ ਮੈਂ ਤੁਹਾਨੂੰ ਉਹਦੀ ਫੋਟੋ ਭੇ ਪੇਜਾਂਗੀ ਦੇਖਣਾ ਪਾ ਕੇ। ਬੜਾ ਪਸੰਦ ਆਏਗਾ।
ਮੈਨੂੰ ਤੁਸੀਂ ਲਿੰਕ ਸ਼ੇਅਰ ਕਰਨਾ ਜ਼ਰੂਰ ਓਦਾ ਵੀ ਤੇ ਕੱਪੜਿਆਂ ਵਾਲੇ ਦਾ ਵੀ ਜ ਜੇੜੀ ਸ਼ੋਪ ਤੁਸੀ ਲੈਂਦੇ ਹੋ ਉਹਦਾ ਵੀ।
ਹਾਂਜੀ-ਹਾਂਜੀ, ਹਾਂਜੀ ਮੈਂ ਤੁਹਾਨੂੰ ਨਾ ਸ
ਇੱਕ ਬੰਦੇ ਦਾ ਐਕਸਪੀਰੀਅੰਸ ਹੁੰਦਾ ਨਾ ਤੇ ਦੂਜੇ ਨੂੰ ਵੀ ਥੋੜੀ ਹੈਲਪ ਹੁੰਦੀ ਹੈ ਕਿ ਚਨੂ ਵੇਖਣਾ ਨੀ ਪੈਂਦਾ ਕੀ ਹਾਂ ਬਈ ਏਹ ਅਸਲੀ ਹੈ ਨਈ ਐ ਠੀਕ ਆਏਗਾ ਨਈ ਆਏਗਾ।
ਹਾਂਜੀ-ਹਾਂਜੀ ਇਹ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਮੈਂ ਐਕਸਪੀਰੀਅੰਸ ਲੈ ਲਿਆ ਜੇ ਉਹ ਦੋ ਤਿੰਨ ਜਣੇ ਹੈਗੇ ਨੇ ਮੇਰੇ ਪੱਕੇ ਹੈਗੇ ਜੇ ਤੇ ਮੈਨੂੰ ਕੋਈ ਚੀਜ਼ ਚਾਹੀ ਦੀ ਹੋਵੇ ਨਾ ਹਾਂਜੀ ਮੈਂ ਇਹਨਾਂ ਕੋਲ ਮੰਗਾਨੀ ਹਾਂ। ਤੇ ਮੇਰੀ ਹਫ਼ਤੇ ਦੇ ਅੰਦਰ-ਅੰਦਰ ਘਰ ਆ ਜਾਂਦੀ ਏ ਉਹ ਤੇ ਲਿਖਦੇ ਨੇ ਕਿ ਪੰਦਰਾਂ ਵਰਕਿੰਗ ਡੇਜ਼ ਵਿੱਚ ਤੁਹਾਨੂੰ ਮਿਲੇਗਾ। ਐ ਲਿਖਿਆ ਹੁੰਦਾ ਓ ਓਨਾਂ ਦੇ ਇਸ ਕਰਕੇ ਲਿਖਿਆ ਆਂਦਾ ਵਿੱਚ ਹਾਂ ਵਿੱਚ ਕਈ ਵਾਰ ਹੋਲੀਡੇਜ਼ ਆ ਜਾਂਦੀਆਂ ਨੇ ਕੋਈ ਫੈਸਟੀਵਲ ਆ ਜਾਂਦਾ ਯਾ ਸ ੜੇ ਸੰਡੇ ਆ ਜਾਂਦਾ ਯਾ ਜਿਵੇਂ ਅੱਜ ਕਲ ਅ ਮੀਹ ਲਗਿਆ ਹੋਇਆ ਰੋਜ਼ ਮੀਂਹ ਆ ਰਿਹਾ। ਤੇ ਫੇਰ ਐਨ ਦਿਨਾਂ ਵਿੱਚ ਵੀ ਲੇਟ ਹੋ ਜਾਂਦੀ ਨਾ। ਤਾਂ ਓ ਪੰਦਰਾਂ ਦਿਨ ਲਿਖਦੇ ਨੇ ਆ ਲੇਕਿਨ ਹਫ਼ਤੇ ਦੇ ਅੰਦਰ ਜਾਂਦਾ ਜੇ। ਹਾਂ, ਹਾਂ ਬੋਹਤ ਵਧੀਆ ਹੈਗਾ ਜੇ ਸ਼ੋਪਿੰਗ
ਦੋ ਦਿਨ ਲੇਟ ਆ ਜੇ ਭਾਵੇਂ ਚੀਜ਼ ਵਧੀਆ ਹੋਣੀ ਚਾਹੀਦੀ।
ਹਾਂ ਐ ਗੱਲ ਤੁਸੀ ਬਿਲਕੁਲ ਸਈ ਕਿਆ ਅਸੀ ਤਾ ਟਾਈਮ ਤੋਂ ਪੈਲੇ ਮੰਗਾ ਲੈਨੇ ਆ। ਮੈਂ ਹੁਣ ਨਾਈਟ ਸੂਟ ਕੋਈ ਹਰ ਵੇਲੇ ਤੁਹਾਨੂੰ ਪਤਾ ਕੋਈ ਨਵਾ ਜ਼ਰੂਰੀ ਥੋੜ੍ਹੀ ਚਾਹੀਦਾ ਸੀ ਮੈਨੂੰ ਤੇ ਮੈਂ ਮੰਗਵਾ ਲਿਆ ਹੁਣ ਅੱਗੇ ਛੁੱਟੀਆ ਚ ਆ ਰਹੀਆਂ ਨੇ ਮੈਂ ਛੁੱਟੀਆ ਚ ਜਾਵਾਂਗੀ ਬਾਰ ਘੁੰਮਣ ਤੇ ਮੈਂ ਕਿਹਾ ਤਾ ਉੱਥੇ ਕੰਮ ਆਏਗਾ ਨਾਲ ਮੇਰੇ ਇੱਕ ਹੋਰ ਮੇਰੀ ਪੜੋਸ ਸਨ ਹੈਗੀ ਏ ਉਹ ਨਾ ਬੜਾ ਸ਼ੋ ਕਰਦੀ ਏ। ਆਪਣਾ ਦਿਖਾਂਦੀ ਐ ਸਮਾਨ ਤੇ ਮੈਂ ਵੀ ਦੋ-ਤਿੰਨ ਆ ਦੋ-ਤਿੰਨ ਜੋੜੇ ਵੀ ਮੰਗਵਾ ਲਏ ਨਵੇਂ-ਨਵੇਂ। ਤੇ ਨਾਲ ਮੈਂ ਦੋ-ਤਿੰਨ ਨਾਈਟ ਸੂਟ ਵੀ ਮੰਗਾਣੇ ਨੇ ਇੱਕ ਮੰਗਵਾ ਲਿਆ। ਇੱਕ-ਅੱਧਾ ਹੋਰ ਮੰਗਾ ਲਾਂਗੇ ਅਗਲੇ ਮਹੀਨੇ ਜਾਣਾ ਅਸੀਂ ਬਾਰ। ਗੋਆ ਜਾਣਾ ਘੁੰਮਣ ਆ ਤੇ ਮੈਂ ਕਿਹਾ ਮੈਂ ਵੀ ਆਪਣੀ ਸ਼ੋਅ ਕਰ ਲਾਂਗੀ। ਉੱਥੇ ਜਾ ਕੇ ਪਾ ਕੇ ਸੋਣੇ ਸੋ ਹਾਂ ਤੇ ਬਸ ਸ਼ੂਜ ਵੀ ਜਿਹੜੇ ਅਸੀਂ ਇੰਨੇ ਵਧੀਆ-ਵਧੀਆ ਸ਼ੂਜ ਬਜ਼ਾਰੋ ਲੈਨੇ ਹਾਂ ਨਾ ਤੇ ਹਾਂ ਦੇਖਦੇ ਆ ਬਾਜ਼ਾਰ ਇਹਦੇ ਕੰਪਨੀਆਂ ਦੇ ਸ਼ੂਜ ਹੁੰਦੇ ਨੇ ਸਕੈਚਰ ਕੰ ਪਨੀ ਦੇ ਐਲੇ ਸ਼ੂਜ ਵੀ ਨਾ ਓਨਲਾਈਨ ਚਾਰ-ਚਾਰ ਹਜ਼ਾਰ ਆਲੇ ਦੋ-ਦੋ ਹਜ਼ਾਰ ਦੇ ਮਿਲਦੇ ਪਏ ਜੇ। ਤੇ ਅੱਜ-ਕੱਲ ਤੁਹਾਨੂੰ ਪਤਾ ਹਾਂਜੀ ਸ਼ੂਜ ਦਾ ਬੜਾ ਟ੍ਰੇਂਡ ਹੈਗਾ ਤੇ ਮੈਂ ਵਾਈਟ ਕਲਰ ਦੇ ਸ਼ੂਜ ਵੀ ਹਾਂ ਮੈਂ ਵਾਈਟ ਕਲਰ ਦੇ ਸ਼ੂਜ ਵੀ ਓਡਰ ਹਾਂਜ ਹਾਂਜੀ-ਹਾਂਜੀ ਔਡਰ ਕੀਤੇ ਹੋ ਜੇ ਮਿੱਟੀ ਥੱਲੇ ਵਾਈਟ ਕਲਰ ਦੇ ਸ਼ੂਜ ਪਾਵਾਂਗੇ ਨਾ ਵਾਈਟ ਮਿੱਢਈ ਹੈ ਮੇਰੀ ਤੇ ਮਿੱਢਡੀ ਥੱਲੇ ਵਾਈਟ ਸ਼ੂਜ ਜਦ ਗੋਆ ਜਾਵਾਂਗੀ ਬੀਚ ਤੇ, ਤੇ ਹਾਂਜੀ ਹਾਂਜੀ। ਜਦ ਪਾਣੀ ਜਾਵਾਂਗੇ ਓਦੇ ਸਤੇ ਮੈਂ ਵਾਈਟ ਸਲੀਪਰ ਮੰਗਾ ਲਿਆ ਜੇ, ਤੇ ਵੈਸੇ ਜਦ ਫੋਟੋਆਂ ਖਿ ਖਿਚਨ ਵੇਲੇ ਜਦੋਂ ਹੋਟਲ ਵਿੱਚ ਫੋਟੋ ਖਿੱਚਾਂਗੇ, ਤੇ ਵਾਈਟ ਸ਼ੂਜ ਪਾ ਲਾਂਗੀ। ਜਦ ਬੀਚ ਤੇ ਜਾਵਾਂਗੀ ਤੇ ਵਾਈਟ ਸਲੀਪਰ ਪਾ ਲਾਂਗੀ, ਸੋਹਣੀਆਂ ਫੋਟੋਆਂ ਆ ਜਾਣਗੀਆਂ। ਤੁਹਾਨੂੰ ਪਤਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਐ, ਫੋਟੋਆਂ ਪਾਓ ਲੋਕੀ ਫੇਰ ਚੰਗਾ ਲੱਗਦਾ ਲੋਕੀ ਪੁੱਛਦਾ, ਲੋਕੀ ਸਮਝਦਾ ਬਈ ਹਾਂ ਐ ਤੇ, ਬੜਾ ਅੱਛਾ ਘੁੰਮ ਕੇ, ਆਈਏ ਬਸ ਸ਼ੋਅ ਦਾ ਹੀ ਜ਼ਮਾਨਾ ਰਹਿ ਗਿਆ, ਭੈਣ ਜੀ।
ਹਾਂ-
ਹਾਂ, ਚਲੋ ਭੈਣ ਜੀ ਠੀਕ ਹੈ ਸਤਿ ਸ੍ਰੀ ਅਕਾਲ ਮੈਂ ਵੇਖਾਂ ਮੇਰੇ ਬੱਚੇ ਲੜਦੇ ਪਏ ਜੇ। ਹਾਂਜੀ ਹਾਂਜੀ, ਮੈਨੂੰ ਵੀ ਬੜਾ ਵਧੀਆ ਲੱਗੇਆ। ਠੀਕ ਐ ਫੇਰ ਗੱਲ ਕਰਨੇ ਆ, ਸਤਿ ਸ੍ਰੀ ਅਕਾਲ ਭੈਣ ਜੀ।
ਸੀ ਕਾਲ ਜੀ।